ਵਧੀਆ-ਵਧੀਆ ਤੁਸੀਂ ਦੱਸੋ, ਤੁਆਡੇ ਕੀ ਹਾਲ ਚਾਲ।
ਵਧੀਆ-ਵਧੀਆ ਹੋਰ ਦੱਸੋ ਕੀ ਕਰਦੇ ਪਏਓ, ਘਰ ਪਰਿਵਾਰ ਸਭ ਵਧੀਆ?
ਹਾਂਜੀ ਸਭ ਵਧੀਆ, ਮੈਂ ਕੇਆ ਚਲੋ ਤੁਆਡੀ ਕੌਲ ਆ ਗਈ ਦੁਪੈਰੇ - ਕੈਂਦਾ ਤੁਆਡੇ ਨਾਲ ਕੁੱਛ ਗੱਲ ਕਰਨੀ ਐ। ਮੈਂ ਕੇਆ ਪੁੱਛਾਂ, ਕੀ ਕਹਿ ਰੇ ਸੀ ਤੁਸੀਂ ਕੀ ਗੱਲ ਕਰਨੀ ਐ ਮੇਰੇ ਨਾਲ?
ਮੈਂ ਕੇਆ ਚਲੋ ਪੁੱਛਦੀ ਹੈਗੀ ਆ ਅੱਜ-ਕੱਲ ਦੇਖੋ ਖਾਣ ਪੀਣ ਵਾਲਾ ਜੇੜਾ ਮਤਲਬ ਕੈਣ ਦਾ ਮਤਲਬ ਐ, ਬੱਚੇ ਨਾਲ ਬੈਹ ਕੇ ਗੱਲ ਕਰ ਰੀ ਸੀ। ਕਿ ਬੱਚੇ ਕੀ ਖਾਣ-ਪੀਣ ਦਾ ਕਿੰਨਾ ਸ਼ੌਕੀਨ ਹੁੰਦੇ ਆ, ਕਿ ਖਾਣਾ-ਪੀਣਾ ਕੀ ਹੁੰਦਾ ਕੈਣ ਦਾ ਮਤਲਬ? ਬੰਦੇ ਦਾ ਐ ਹੋ ਗਯਾ ਦੇਖੋ, ਅਸੀਂ ਤੇ ਕੈਂਦੇ ਹੈਗੇ ਕਿ ਬੱਚਾ ਹੈਲਦੀ ਫੂਡ ਖਾਏ ਨਾਲ ਮਤਲਬ ਹੈਲਦੀ ਰਏਗਾ, ਪਰ ਬੱਚੇ ਅੱਜ ਕੱਲ ਦੇ ਮੰਨਦੇ ਨਹੀਂ ਆ, ਉਹਨਾਂ ਨੂੰ ਜੰਕ ਫੂਡ ਚਾਹੀਦਾ ਹੁੰਦਾ ਸਟ੍ਰਰੀਟ ਫੂਡ, ਉਹਨਾਂ ਦੇ ਨਾਲ ਦੇਖੋ ਮੈਂ ਉਹੀ ਦੱਸ ਰਹੀ ਸੀ ਕਿ ਖਾਣ-ਪੀਣ ਜਿਹੜਾ ਹੈਗਾ ਉਹ ਸਾਡਾ ਹਲਕਾ ਹੋਣਾ ਚਾਹੀਦਾ, ਤੇ ਨਾਲ ਸਵਾਸਥ ਵਾਲਾ ਖਾਣਾ ਉਹ ਹੋਣਾ ਚਾਹੀਦਾ, ਜਿਹੜਾ ਸਾਡੇ ਸਰੀਰ ਨੂੰ ਮਤਲਬ ਲੱਗੇ ਜਾਂ ਸਾਨੂੰ ਸਕੂਨ ਦੇ ਪਰ ਬੱਚੇ ਅੱਜ ਕੱਲ ਦੇ ਜਿਵੇਂ ਸਟ੍ਰਰੀਟ ਫੂਡ ਹੋ ਗਿਆ। ਗੋਲ-ਗੱਪੇ ਟਿੱਕੀ, ਮੋਮੋ, ਬਰਗਰ ਐਵੇਂ ਦੀ ਚੀਜ਼ਾਂ ਖਾਣਾ ਜ਼ਿਆਦਾ ਪਸੰਦ ਕਰਦੇ ਆ ਨਾ। ਮੈਂ ਉਹੀ ਦੱਸ ਰਹੀ ਸੀ ਕਿ ਮਸਾਲੇਦਾਰ ਖਾਨੇ ਖਾਣਾ ਖਾਣੇ ਨਾਲ ਨੁਕਸਾਨ ਹੋ ਸਕਦਾ ਐ। ਜਾਂ ਕੀ ਫਾਇਦਾ ਮਤਲਬ ਅੱਛਾ ਹਲਕਾ ਖਾਨਾ ਖਾਣ ਨਾਲ ਕੀ ਫਾਇਦਾ ਹੋਏਗਾ, ਉਹੀ ਮੈਂ ਦੱਸ ਬੱਚੇ ਕਹਿ ਰਹੇ ਸੀ ਨਹੀਂ-ਨਹੀਂ ਮੈਂ ਕਿਹਾ ਚਲੋ। ਮੈਂ ਤੁਹਾਨੂੰ ਗੱਲ ਕਰਦੀ ਆ। ਦੱਸਦੀ ਆ, ਕੇ ਕੀ ਖਾਣਾ ਦੇਖੋ ਕਿਵੇਂ ਖਾਣਾ ਚਾਈਦਾ, ਔਰ ਕਿਹੜੇ ਟਾਈਪ ਦਾ ਹੁੰਦਾ‌ ਖਾਣਾ ਨਾ
ਬਿਲਕੁਲ-ਬਿਲਕੁਲ ਦੇਖੋ ਖਾਣਾ ਦਾ ਦੇਖੋ ਹਰ ਤੁਸੀਂ ਵੇਖਿਆ ਈ ਹੋਏਗਾ। ਹਰ ਆਪਾਂ ਕਿੱਥੇ ਵੀ ਚਲੇ ਜਾਈਏ, ਆਪਾਂ ਕਿੱਥੇ ਬਾਹਰ ਕਿੱਥੇ ਅਲੱਗ ਜਗਾ ਤੇ ਜਾਂਨੇ ਆ ਜਿਵੇਂ ਆ ਕੋਈ ਕਿਦੇ ਜਾਂ ਖਾਣਾ ਬਣਾਂਦਾ ਐ। ਆਪਦੇ-ਆਪਦੇ ਮਤਲਬ ਹਿਸਾਬ ਨਾਲ ਹਰ ਕੋਈ ਆਪਦੇ ਗਰ ਵਿੱਚ ਬਣਾਂਦਾ ਐ। ਜਿਹੜਾ ਆਪਾਂ ਗਰ ਵਿੱਚ ਬਨਾਂਨੇ ਆ ਖਾਣਾ, ਉਹ ਤਾਂ ਦੇਖੋ ਤੁਹਾਨੂੰ ਪਤਾ ਈ ਹੁੰਦਾ ਏ। ਕੀ ਮਤਲਬ ਕੀ ਉਹ ਥੋੜਾ ਜਾਂ ਆਪਾਂ ਸਾਫ਼-ਸੁਥਰੇ ਤਰੀਕੇ ਨਾਲ, ਦੋਅ ਆਪਾਂ ਦੇਖਭਾਲ ਨਾਲ ਸਾਰਾ ਕੁੱਛ ਕਰਕੇ ਈ ਬਣਾਂਦੇ ਆਂ। ਤੇ ਜਿਹੜਾ ਆਪਾਂ ਬਾਜ਼ਾਰੋਂ ਖਾਂਨੇ ਆ, ਕਈ ਵਾਰ ਹੁੰਦਾ ਐ ਉਹ ਥੋੜੀ ਸਾਡੀ ਸਿਹਤ ਲਈ ਵਧੀਆ ਨੀਂ ਹੁੰਦਾ। ਤਾਂ ਆਪਾਂ ਨੂੰ ਤਾਂ ਮੈਨੂੰ ਤਾਂ ਇਹੀ ਲੱਗਦਾ, ਕਿ ਆਪਾਂ ਨੂੰ ਦੇਖ ਕੇ ਮਤਲਬ ਆਪਾਂ ਕਿੱਥੋਂ ਖਾਣਾ ਖਾਂਦੇ ਪਏ ਆ, ਜਾਂ ਆਪਾਂ ਬਾਹਰ ਵਿੱਚ ਵੀ ਕਈ ਵਾਰ ਖਾ ਲੈਨੇ ਆ ਐਵੇਂ ਜਾਂ ਕੁੱਛ ਨੀ ਐ। ਪਰ ਇੱਕ ਸਾਡਾ ਮਤਲਬ ਉਹ ਹੋਣਾ ਚਾਈਦਾ, ਟਾਇਮ ਟੇਬਲ ਬਣਿਆ ਹੋਣਾ ਚਾਈਦਾ। ਜਿਹੜੇ ਸਵੇਰੇ ਆਪਾਂ ਜਲਦੀ ਉੱਠੀਏ, ਤਾਂ ਆਪਾਂ ਬ੍ਰੇਕਫਾਸਟ ਵਗੈਰਾ ਕਰੀਏ। ਬ੍ਰੇਕਫਾਸਟ ਵਿੱਚ ਡੌਕਟਰ ਵੀ ਅੇਈ ਕਹਿੰਦੇ ਨੇ, ਕਿ ਜਿਹੜਾ ਬ੍ਰੇਕਫਾਸਟ ਆਪਾਂ ਸਵੇਰ ਦਾ ਖਾਣਾ ਸਭ ਤੋਂ ਪਹਿਲਾਂ ਖਾਂਨੇ ਆ, ਉਹ ਮਤਲਬ ਹੈਲਦੀ ਹੋਣਾ ਚਾਹੀਦਾ ਸਾਡੇ ਲਈ
ਬਿਲਕੁਲ-ਬਿਲਕੁਲ ਐ ਤੇ ਸਹੀ ਗੱਲ ਕਈ। ਦੇਖੋ ਮੈਂ ਤਾਂ ਐਵੇ ਈ ਕਹਾਂਗੀ, ਕਿ ਦੇਖੋ ਸਾਡਾ ਖਾਣਾ ਜਿਹੜਾ ਹੁੰਦਾ ਉਹ ਸਾਡੀ ਸੰਸਕ੍ਰਿਤੀ ਦੀ ਪਹਿਚਾਣ ਹੁੰਦਾ। ਹਰ ਦੇਖੋ ਹਰ ਦੇਸ਼ ਦਾ ਹਰ ਰਾਜੇ ਦਾ ਆਪਣਾ ਅਲੱਗ-ਅਲੱਗ ਖਾਣਾ ਹੁੰਦਾ, ਜਿਵੇਂ ਅਸੀਂ ਅਗਰ ਪੰ ਅੱਥੇ ਰਹਿੰਦੇ ਹੈਗੇ ਤੇ ਕਈ ਲੋਕੀ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਖਾਂਦੇ ਐ। ਕਈ ਲੋਕੀ ਇਟਲੀ ਡੋਸਾ ਖਾਂਦੇ ਹੈਗੇ। ਮਤਲਬ ਹਰ ਕੋਈ ਲੋਕੀ ਸਾਊਥ ਇੰਡੀਅਨ ਖਾਏਗਾ, ਕਈ ਲੋਕੀ ਸਪਾਈਸੀ ਫੂਡ ਖਾਂਦੇ ਹੈਗੇ, ਕੋਈ ਮੈਕਸੀ ਬਾਹਰ ਦੇਸ਼ਾਂ ਚ ਲੋਕੀ ਮੈਕਸੀਕਨ ਜਾਂ ਪੀਜ਼ਾ ਪਾਸ -ਤਾ ਐਵੇਂ ਵਾਲੀ ਚੀਜ਼ਾਂ ਖਾਂਦੇ ਹੈਗੇ, ਹਰ ਦੇਖੋ ਹਰ ਦੇਸ਼ ਦਾ ਆਪਣੇ ਹਰ ਰਾਜੇ ਦਾ ਆਪਣਾ ਅਲੱਗ-ਅਲੱਗ ਖਾਣ ਦੀ ਪਹਿਚਾਣ ਹੁੰਦੀ ਐ, ਜਿਹਦੇ ਨਾਲ ਉਹ ਪਹਿਚਾਣਿਆ ਜਾਂਦਾ ਐ ਜਿਵੇਂ ਕੋਈ ਬਾਹਰ ਟੂਰਿਸਟ ਆਂਦਾ ਉਹ ਕਿੱਥੇ ਜਾਂਦਾ ਐ, ਤੇ ਕਹਿੰਦਾ ਐਥੇ ਖਾਣ-ਪੀਣ ਦੀ ਕੀ ਭਾਸ਼ਾ ਐ, ਕੀ ਸਪੈਸ਼ਲਿਸਟ -ਲਿਟੀ ਆ ਮਤਲਬ ਕਹਿਣ ਦਾ ਮਤਲਬ ਇਹ ਹੋ ਗਿਆ, ਕਿ ਦੇਖੋ ਸਾਡੀ ਸੰਸਕ੍ਰਿਤੀ ਦੀ ਪਹਿਚਾਣ ਵੀ ਇੱਕ ਕੋਨਾ ਸਾਡਾ ਖਾਣ- ਪੀਣ ਦਾ ਵੀ ਦਰਸਾਇਆ ਜਾਂਦਾ ਐ ਨਾ, ਕਹਿਣ ਦਾ ਮਤਲਬ ਐਹ ਐ
ਬਿਲਕੁਲ ਜਿਵੇਂ ਹੁਣ ਤੁਸੀਂ ਵੇਖਿਆ ਹੋਏਗਾ, ਜਿਵੇਂ ਮਤਲਬ ਸਰਦੀਆਂ ਹੁੰਦੀਆਂ ਲੋਕੀ ਦੇਖੋ ਕਈ ਲੋਕ ਪੰਜੀਰੀ ਵਗ਼ੈਰਾ ਕਿੰਨਾਂ ਬਣਾਂਦੇ ਖਾਣ ਲਈ ਹੋਰ ਹੁਣ ਜਿਵੇਂ ਗਰਮੀਆਂ ਵਿੱਚ ਜਿਵੇਂ ਆ ਤੁਸੀਂ ਕਹਿ ਲਓ ਛਾਛ ਲੱਸੀ ਐਵੇਂ ਜਿਏ ਖਾਣਾ ਜਿੱਥੇ ਬਣਦਾ ਹੈ ਕਈ ਲੋਕ ਮਤਲਬ ਇਹਨੂੰ ਮੋਕ ਟੇਲ ਤਰ੍ਹਾਂ ਵੀ ਬਣਾ ਲੈਂਦੇ ਨੇ। ਅੱਜ ਕੱਲ੍ਹ ਤਾਂ ਦੇਖੋ ਯੂਟਿਊਬ ਚ ਵੀ ਖਾਣ ਖਾਣੇ ਬਣਾਉਣ ਦੇ ਕਿੰਨੀ ਮਤਲਬ ਸਾਨੂੰ ਦੱਸਿਆ ਗਿਆ ਕਿਵੇਂ ਆਪਾਂ ਬਣਾ ਸਕਦੇ ਆਪਾਂ ਕੋਈ ਵੀ ਖਾਣਾ ਬਣਾਉਣਾ ਹੋਏ ਆਪਾਂ ਘਰ ਵਿੱਚ ਵੀ ਬਣਾ ਸਕਦੇ ਹਾਂ ਦੇਖ ਕੇ। ਆਪਾਂ ਕਿਵੇਂ ਜੇੇ ਤੁਸੀਂ ਦੱਸਿਆ ਕਿ ਸਾਊਥ ਇੰਡੀਅਨ ਖਾਣਾ ਹੈ, ਜਾਂ ਜਿਵੇਂ ਜ ਵੀ ਕਿਸੇ ਤਰੀਕੇ ਦਾ ਆਪਾਂ ਖਾਣਾ ਸਪਾਈਸੀ ਖਾਣਾ ਆਪਾਂ ਇੱਕ ਪਾਨੇ ਹਾਂ ਤੇ ਉਹ ਰੈਸਪੀਆਂ ਕਿੰਨੀਆਂ ਤਰੀਕਾਂ ਦੀਆਂ ਆ ਜਾਂਦੀਆਂ ਨੇ ਤੇ ਆਪਾਂ ਘਰ ਵਿੱਚ ਵੀ ਐਵੇਂ ਜਿ ਚੀਜ਼ਾਂ ਬਣਾ ਸਕਦੇ ਹਾਂ, ਆਪਦੇ ਖਾਣ ਲਈ
ਬਿਲਕੁਲ-ਬਿਲਕੁਲ ਦੇਖੋ ਮੈਂ ਤਾਂ ਇਹ ਕਹਾਂਗੀ ਦੇਖੋ ਖਾਣਾ ਤਾਂ ਦੇਖੋ ਹਰ ਬੰਦੇ ਨੂੰ ਖਾਣਾ ਸਾਡੀ ਜੀਣ ਵਾਸਤੇ ਜ਼ਰੂਰੀ ਹੁੰਦਾ, ਜਿਵੇਂ ਕਈ ਲੋਕ ਬੜੇ ਫਿਟਨੈਸ ਪ੍ਰੇਮੀ ਹੁੰਦੇ ਹੈ ਕਹਿਣ ਦਾ ਮਤਲਬ ਹੈ। ਆਪਣੀ ਹੈਲਥ ਨੂੰ ਲੈ ਕੇ ਬੜੇ ਕੌਸ਼ੀਅਸ ਹੁੰਦੇ ਆ, ਉਹ ਬੰਦੇ ਦੇਖੇ ਆ ਕਦੀ ਫਲਾ ਉਬਲੀ ਸਬਜ਼ੀਆਂ ਓਟਸ ਸਮੂਦੀ ਐਵੇਂ ਦੀਆਂ ਚੀਜ਼ਾਂ ਜ਼ਿਆਦਾ ਖਾਂਦੇ ਆ ਜਿਹਦੇ ਨਾਲ ਉਹਨਾਂ ਦੀ ਬੋਡੀ ਹੈਗੀ ਜਿਹੜੀ ਹੈਲਦੀ ਰਹੇ। ਪਰ ਪਤਾ ਕੀ ਹੁੰਦਾ, ਉਹ ਚੀਜ਼ਾਂ ਵੀ ਨਾ ਜ਼ਿਆਦਾ ਟਾਈਮ ਤੱਕ ਨਹੀਂ ਖਾਈ ਜਾ ਸਕਦੀਆਂ ਨਾ ਬੰਦਾ ਬੋਰ ਹੋ ਜਾਂਦਾ। ਜਿਹੜਾ ਫਿਟਨੈਸ ਵਾਲਾ ਬੰਦਾ ਉਹ ਤੇ ਕੰਟੀਨਿਊ ਕਰ ਸਕਦਾ ਹੈ। ਪਰ ਅਸੀਂ ਨਹੀਂ ਕਰ ਸਕਦੇ, ਅੱਜ ਕੱਲ੍ਹ ਤਾਂ ਦੇਖਿਆ ਹੋਏਗਾ ਤੁਸੀਂ ਔਰਗ ਔਰਗੈਨਿਕ ਫੂਡ ਵੀ ਲਓ ਕਿ ਕਿਉਂਕਿ ਇਨੇ ਮਤਲਬ ਸਟਰੀਟ ਫੂਡ ਗਲਤ ਮਿਲਣ ਲੱਗ ਗਏ ਆ ਕਿ ਔਰਗੈਨਿਕ ਸਬਜ਼ੀਆਂ ਵੀ ਉਗਾਉਣ ਲੱਗ ਗਏ ਆਂ ਲੋਕੀ ਲੋਕਾਂ ਦੇ ਜਿਹਨਾਂ ਦੇ ਕੋਲੋਂ ਟੈਰਿਸ ਛੱਤ ਹੈਗੀ ਆਪਣੀ ਸਿਟੀ ਚ ਵੀ ਰਹਿੰਦੇ ਹੈਗੇ ਉਹ ਆਪਣੀ ਸਬਜ਼ੀਆਂ ਖੁਦ ਉਗਾਉਂਦੇ ਹੈਗੇ। ਤੇ ਨਾਲ ਮਤਲਬ ਸ਼ੌਕ ਲੋਕਾਂ ਨੂੰ ਪੈਦਾ ਹੋ ਗਿਆ, ਜ਼ਿਆਦਾ ਕਹਿਣ ਦਾ ਮਤਲਬ ਹੈ ਔਰਗੈਨਿਕ ਸਬਜ਼ੀਆਂ ਆਉਂਦੀਆਂ, ਜਿਦੇ ਵਿੱਚ ਰਸਾਇਣ ਵੀ ਪਾਏ ਜਾਂਦੇ ਹਾਰਮੋਨ ਹਾਰਮੁਫੁੱਲ ਕੈਮੀਕਲ ਨਹੀਂ ਪਾਏ ਜਾਂਦੇ ਨਾ।
ਉਹ ਤਾਂ ਗੱਲ ਬਿਲਕੁਲ ਤੁਹਾਡੀ ਠੀਕ ਹੈ। ਹੁਣ ਮਤਲਬ ਦੇਖੋ ਤੁਸੀਂ ਦੇਖਿਆ ਹੋਏਗਾ ਕਈ ਲੋਕਾਂ ਦੀ ਛੱਤਾਂ ਵਿੱਚ ਵੀ ਟੈਰਿਸ ਗਾਰਡਨ ਬਣਾ ਕੇ ਉਹ ਗਮਲਿਆਂ ਵਿੱਚ ਵੀ ਹੁਣ ਤਾਂ ਦੇਖੋ ਲੋਕੀ ਮਤਲਬ ਆਬਦੇ ਘਰਾਂ ਵਿੱਚ ਹੀ ਸਬਜ਼ੀਆਂ ਉਗਾਉਣ ਲੱਗ ਗਈਏ ਤਾਂ ਕਿ ਸਾਨੂੰ ਮਤਲਬ ਫਰੈਸ਼ ਸਬਜ਼ੀ ਵੀ ਮਿਲੇ ਜਦੋਂ ਲੋੜ ਹੋਏ ਲੋੜ ਪਏ ਉਹਦੇ ਤੋੜ ਲਓ। ਤਾਂ ਮੈਨੂੰ ਤਾਂ ਇਹੀ ਲੱਗਦਾ ਨਹੀਂ ਵਧੀਆ ਗੱਲ ਹੈ ਇਹ ਤਾਂ ਦੇਖੋ ਕਿੰਨੀ ਵਧੀਆ ਗੱਲ ਹੋ ਗਈ ਨਾ ਆਪਾਂ ਲਈ ਕਿ ਆਪਾਂ ਆਪਦੇ ਘਰ ਵਿੱਚ ਹੀ ਕਿਸੇ ਕਿੱਥੇ ਆਪਾਂ ਨੂੰ ਲੈਣ ਨਈ ਜਾਣਾ। ਔਰ ਆਪਦੇ ਘਰ ਵਿੱਚ ਹੀ ਆਪਾਂ ਸਾਰੀ ਚੀਜ਼ਾਂ ਕਰ ਸਕਦੇ ਹਾਂ। ਤਾਂ ਉਹ ਦੇਖੋ ਹੁਣ ਤਾਂ ਆਪਾਂ ਅ ਕਈ ਲੋਕੀ ਤੁਸੀਂ ਵੇਖਿਆ ਹੋਏਗਾ। ਬਾਹਰ ਦਾ ਖਾਣਾ ਕਿੰਨਾ ਪਸੰਦ ਕਰਦੇ ਨੇ, ਪਰ ਉਹਦੇ ਨਾਲ ਸਾਡੀ ਹੈਲਥ ਵੀ ਕਿੰਨੀ ਖ਼ਰਾਬ ਹੁੰਦੀ ਹੈ।
ਨਹੀ ਉਹ ਤੇ ਗੱਲ ਤੁਹਾਡੀ ਠੀਕ ਹੈ। ਪਰ ਦੇਖੋ ਅਗਰ ਤੁਸੀਂ ਬਾਹਰ ਜਾ ਰਹੇ ਹੋ ਕਿੱਥੇ ਸਟਰੀਟ ਫੂਡ ਖਾਣ ਜਾਂ ਸਟੂਡੈਂਟ ਵਗੈਰਾ ਤੇ ਤੁਸੀਂ ਹੈਲਦੀ ਔਪਸਨ ਚੂਜ਼ ਕਰੋ ਨਾ। ਕਹਿਣ ਦਾ ਮਤਲਬ ਇਹ ਹੋਊਗਾ, ਦੇਖ- ਦੇਖੋ ਬਾਹਰ ਦੇ ਲੋਕੀ ਤੇ ਦੇਖੋ ਪੀਜ਼ਾ ਪਾਸਤਾ ਹੋ ਗਿਆ। ਗਾਰਲਿਕ ਬ੍ਰੈਡ ਹੋ ਗਈ ਨਾਲ ਬੇਕਿੰਗ ਬੇਕ-ਬੇਕ, ਬੇਕ ਵਾਲੀ ਚੀਜ਼ਾਂ ਖਾਣ ਚ ਕੋਈ ਮਤਲਬ ਦੇਖੋ ਕਦੇ ਕਦਾਰ ਕੋਈ ਨੁਕਸਾਨ ਨੀ ਹੈਗਾ ਕਿਉਂਕਿ ਅੱਜ ਕੱਲ੍ਹ ਬੱਚਿਆਂ ਨੂੰ ਬੜਾ ਜ਼ਿਆਦਾ ਮਤਲਬ ਫਾਸਟ ਫੂਡ ਪਸੰਦ ਆਦਾ ਹੈ। ਪਰ ਤੁਸੀਂ ਬੱਚਿਆਂ ਨੂੰ ਫਾਸਟ ਫੂਡ ਖਿਲਾਣ ਤੋਂ ਕਹੋ ਕਿ ਬੇਕਡ ਫੂਡ ਜਿਵੇਂ ਫਰਾਈਡ ਨਾਲ ਬੇਕਡ ਖਾਏ ਜਿਵੇਂ ਇਟਾਲੀਅਨ ਫੂਡ ਹੋ ਗਿਆ। ਜਿਵੇਂ ਚੀਜ਼ ਵਗੈਰਾ ਹੋ ਗਿਆ। ਉਹ ਤੇ ਸਾਡੇ ਵਾਸਤੇ ਹੈਲਦੀ ਵੀ ਹੁੰਦਾ ਹੈ। ਕਿਉਂਕਿ ਚੀਜ਼ ਜਿਹੜਾ ਹੋ ਗਿਆ ਉਹ ਦੁੱਧ ਨਾਲ ਬਣਦਾ ਹੈਗਾ। ਤੇ ਉਹ ਮਤਲਬ ਸਾਡੇ ਵਾਸਤੇ ਹੈਲਦੀ ਹੈਗਾ। ਤੇ ਬੱਚਿਆ ਨੂੰ ਸਾਨੂੰ ਸਮਝਾਣਾ ਪਏਗਾ ਨਾ ਕਿ ਅਗਰ ਤੁਸੀਂ ਖਾਣਾ ਵੀ ਏ ਸਟਰੀਟ ਫੂਡ ਯਾ ਬਾਰ ਕਈ ਵਾਰ ਐਵੇਂ ਹੁੰਦਾ ਬੰਦਾ ਕੋਈ ਹੋਸਟਲ ਚ ਰੈਂਦਾ। ਯਾ ਬਾਰ ਜੋਬ ਕਰਨ ਜਾਂਦਾ ਤੇ ਉਦੇ ਵਾਸਤੇ ਕੋਈ ਓਪਸ਼ਨ ਨੀ ਹੁੰਦਾ ਨਾ। ਕਿ ਉਹ ਘਰ ਦਾ ਖਾਣਾ ਖਾ ਸਕੇ ਤੇ ਉਹ ਸਾਨੂੰ ਮਤਲਬ ਹੈਲਦੀ ਖਾਣਾ ਚੂਜ ਕਰਨ ਵਾਸਤੇ ਕਈ ਲੋਕਾਂ ਨੇ ਆਪਣੀ ਰਸੋਈ ਵੀ ਓਪਨ ਕੀ ਹੁੰਦੀ ਏ ਕਿ ਕਈ ਲੋਕਾਂ ਲੇਡੀਜ਼ ਨੇ ਯਾ ਜੈਂਟਸ ਨੇ ਜਿਨ੍ਹਾਂ ਦੇ ਕੋਲੋਂ ਆਪਣਾ ਬਿਜ਼ਨਸ ਪਰਪਜ਼ ਵਾਸਤੇ ਉਨਾਂ ਨੇ ਹੋਮ ਮੇਡ ਫੂਡ ਵੀ ਅੱਜ ਕੱਲ ਲੋਕਾਂ ਨੇ ਬੜੇ ਸਾਰੇ ਮਤਲਬ ਓਪਨ ਕੀਤੇ ਹੈਗੇ ਵੇਨ ਚਲਾ ਕੇ ਯਾ ਨਾਲ ਕੋਈ ਵੈਬਸਾਈਟ ਬਣਾਈ ਹੋਈ ਏ ਦਾਦੀ ਦਾ ਨਾਨੀ ਦੇ ਹੱਥ ਦਾ ਖਜਾਨਾ ਮਤਲਬ ਤੇ ਤੁਸੀਂ ਧਿਆਨ ਰੱਖ ਸਕਦੇ ਓ ਅਗਰ ਤੁਹਾਡਾ ਮਨ ਹੈਗਾ ਬਾਰ ਦਾ ਖਾਣਾ ਖਾਣ ਦਾ। ਤੇ ਤੁਸੀਂ ਓ ਚੂਜ ਵੀ ਕਰ ਸਕਦੇ ਔ ਨਾ ਚੁਇਸ ਹੈਗੀ ਸਾਡੇ ਕੋਲੋ ਨਾ।
ਬਿਲਕੁਲ ਐ ਤਾਂ ਗੱਲ ਬਿਲਕੁਲ ਤੁਸੀਂ ਮਤਲਬ ਠੀਕ ਕਈ ਜੀ ਮਤਲ ਲਬ ਅੱਜ ਕੱਲ ਦੇ ਟਾਈਮ ਚ ਸਾਨੂੰ ਮਤਲਬ ਕਿੰਨੇ ਓਪਸ਼ਨ ਹੋ ਗਏ ਨੇ। ਕਿ ਆਪਾਂ ਜੇੜਾ ਖਾਣਾ ਖਾਨਾ ਕਈ ਵਾਰ ਹੁੰਦਾ ਏ ਆਪਾਂ ਦੇਖ ਦੇ ਆ ਕਿ ਬਾਹਰ ਵੀ ਵਧੀਆ ਆ ਮਤਲਬ ਵਧੀਆ ਤਰੀਕੇ ਨਾਲ ਸਾਫ਼-ਸਫ਼ਾਈ ਨਾਲ ਔਰ ਮਤ ਤਲਬ ਵਧੀਆ ਤਰੀਕੇ ਨਾਲ ਚੀਜ਼ਾਂ ਮਿਲਦੀਆ ਨੇ ਤੇ ਕਦੇ-ਕਦੇ ਰ ਜਿਵੇਂ ਤੁਸੀਂ ਕਿਆ ਖਾਣ ਚ ਕੋਈ ਬੁਰਾਈ ਨੀ ਹੁੰਦੀ ਇਨ ਚੀਜ਼ਾਂ ਨੂੰ। ਕਿਉਂਕਿ ਆਪਾਂ ਨੂੰ ਦੇਖੋ ਖਾਣਾ ਆਪਾਂ ਖਾਂਦੇ ਤਾ ਹਾ। ਨਾਲ ਉਦੇ ਨਾਲ ਇੱਕ ਤੁਹਾਨੂੰ ਪਤਾ ਹੈ ਔਦਾ ਮਤਲਬ ਦੇਖਣਾ ਚਾਈਦਾ ਐ ਇੱਕ ਟਾਈਮ ਵੀ ਫਿਕਸ ਹੋਣਾ ਚਾਇ ਜਿਵੇਂ ਆਪਾਂ ਸਵੇਰੇ ਖਾਣਾ ਐ ਉਹ ਦੋ-ਦੋ ਘੰਟੇ ਬਾਦ ਥੋੜੀ-ਥੋੜੀ ਦੇਰ ਬਾਦ ਆਪਾਂ ਨੂੰ ਕਈ ਲੋਕ ਤੁਸੀਂ ਸ਼ੂਗਰ ਵਗੈਰਾ ਹੁੰਦੀ ਏ ਜਿਨਾਂ ਨੂੰ ਉਨਾਂ ਨੂੰ ਡਾਕਟਰ ਕੈਂਦਾ ਹੈ ਕਿ ਤੁਸੀਂ ਮਤਲਬ ਦੋ-ਦੋ ਗੰਟੇ ਬਾਦ ਥੋੜੀ-ਥੋੜੀ ਦੇਰ ਬਾਦ ਕੁਛ ਨਾ ਕੁਛ ਖਾਣਾ ਚਾਈਦਾ। ਤਾਂ ਉਸ ਚੀਜ਼ ਦਾ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਤੇ ਨਾਲ ਆਪਾਂ ਨੂੰ ਜਦੋਂ ਆਪਾ ਖਾਂਨੇ ਆ ਤਾਂ ਖਾਣੇ ਦੀ ਬਰਬਾਦੀ ਵੀ ਨੀ ਕਰਨੀ ਚਾਈਦੀ ਐ ਜਿੰਨੀ ਲੋੜ ਹੋਏ ਓਨਾ ਈ ਲੈਣਾ ਚਾਈਦਾ।
ਬਿਲਕੁਲ-ਬਿਲਕੁਲ ਐ ਤੇ ਗੱਲ ਤੁਸੀਂ ਬੋਤ ਸਈ ਕਈ ਕਿ ਖਾਣੇ ਦੀ ਬਰਬਾਦੀ ਨੀ ਕਰਨੀ ਚਾ ਦੇਖਿਆ ਹੋਏਗਾ ਤੁਸੀਂ ਵਿਆਹ ਸ਼ਾਦੀਆਂ ਤੇ ਜਾਂਦੇ ਹੋਂਗੇ ਲੋਕੀ ਪਲੇਟ ਚੱਕ ਲੈਂਦੇ ਹੈਗੇ ਖਾਣਾ ਪਲੇਟ ਚ ਡਾਲਦੇ ਜਾਂਗੇ ਗੇ ਡਾਲਦੇ ਬੱਚਿਆਂ ਨੂੰ ਵੀ ਨੀ ਧਿਆਨ ਦਿੰਦੇ ਕਿ ਬੱਚਾ ਕਿੰਨਾ ਵੇਸਟੇਜ ਕਰ ਰਿਆ ਤੇ ਏਸ ਸਾਰੀ ਚੀਜ਼ਾਂ ਤੇ ਦੇਖੋ ਗਲਤ ਹੈਗੀ ਨਾ। ਕਿਉਂਕਿ ਕਿਸਾਨ ਵੇਚਾਰਾ ਕਿੰਨੀ ਮਿਹਨਤ ਨਾਲ ਖੇਤੀ ਕਰਦਾ ਹੈਗਾ। ਉਹ ਫਸਲ ਉਗਾਾਂਉਂਦਾ ਹੈ ਕਿੰਨੇ ਲੋਕੀ ਦਾ ਹੱਥ ਹੁੰਦਾ ਮਿਹਨਤ ਲੱਗਦੀ ਹੈਗੀ ਗਰਮੀ, ਸਰਦੀ ਲੂ, ਬਾਰਿਸ਼ ਫਸਲਾਂ ਬਚਾਂਦਾ ਹੈਗਾ ਪਰ ਅਸੀਂ ਲੋਕ ਵੇਸਟ ਕਰ ਦਿੰ ਐ ਨਾ, ਪਰ ਦੇਖੋ ਇੱਕ ਚੀਜ਼ ਐ ਵੀ ਤੇ ਹੈਗਾ ਨਾ ਕਿ ਸਾਡਾ ਸਾਡੇ ਖਾਣ ਪੀਣ ਚ ਇੱਕ ਸਾਨੂੰ ਮਤਲਬ ਮੀਠਾ ਹੋ ਗਿਆ ਕਹਿਣ ਦਾ ਮਤਲਬ ਡੈਜ਼ਟ ਹੋ ਗਿਆ। ਓਨੂੰ ਵੀ ਇੱਕ ਅਲੱਗ ਕੋਰਨਰ ਦਿੱਤਾ ਗਿਆ ਕਿਉਂਕਿ ਕੈੰਦੇ ਹੈਗੇ ਨਾ ਖਾਣਾ ਬਿਨਾ ਮਿਠਾਈ ਦੇ ਪੂਰਾ ਨੀ ਹੁੰਦਾ ਮਿੱਠਾ ਬਿਨਾਂ ਖਾਣਾ ਮਤਲਬ ਖਾਣਾ ਸਾਡਾ ਪੂਰਾ ਨੀ ਮੰਨਿਆ ਜਾਂਦਾ ਨਾ।
ਬਿਲਕੁਲ -ਬਿਲਕੁਲ ਐ ਤਾਂ ਬਿਲਕੁਲ ਤੁਸੀਂ ਮਤਲਬ ਠੀਕ ਗੱਲ ਕਈ। ਕਿ ਅੱਜ ਕੱਲ ਲੋਕੀ ਵੈਸੇ ਵੀ ਕਈ ਲੋਕੀ ਤੁਸੀਂ ਵੇਖਿਆ ਹੋਏਗਾ ਕਿ ਡਾਇਟ ਕੌਨਸੀਅਸ ਹੁੰਦੇ ਆ ਉਹ ਮਿੱਠਾ ਗੱਟ ਖਾਂਦੇ ਨੇ। ਤਾਂ ਅੱਜ ਕੱਲ ਤਾਂ ਮਤਲਬ ਜਿਵੇਂ ਸ਼ੂਗਰ ਫ੍ਰੀ ਚੀਜ਼ਾਂ ਵੀ ਮਿਲਣ ਲੱਗ ਗਈਆਂ ਨੇ। ਔਰ ਕਈ ਲੋਕੀ ਹੁੰਦੇ ਨੇ ਮਿੱਠੇ ਦੇ ਕਿੰਨੇ ਸ਼ੌਕੀਨ ਹੁੰਦੇ ਨੇ ਕਿ ਉਨਾਂ ਨੂੰ ਮਤਲਬ ਖਾਣ ਖਾਣਾ ਖਾਣ ਦੇ ਬਾਅਦ ਮਿੱਠਾ ਕੁਛ ਨਾ ਕੁਛ ਤਾਂ ਚਾਹੀਦਾ ਈ ਹੁੰਦਾ ਐ।
ਹਾਂ ਬਿਲਕੁਲ ਸਹੀ ਆਖਿਆ ਦੇਖੋ ਮਿੱਠਾ ਜਿਹੜਾ ਆਂਦਾ ਹੈ ਨਾ ਉਹ ਸਾਡੇ ਤਿਉਹਾਰਾਂ ਚ, ਸ਼ਾਦੀਆਂ ਚ ਕਿਸੇ ਸ਼ੁਭ ਅਵਸਰ ਪਰ ਜਿਵੇਂ ਮਿਠਾਈ ਅਨਿਵਾਰ ਹੁੰਦੀ ਹੈ। ਨਾ ਕਿਉਂਕਿ ਕਹਿੰਦੇ ਆ ਨਾ ਬਿਨਾਂ ਮਿਠਾਇਆ ਮੀ ਜੇਹੜੇ ਸਾਹਾਡੇ ਸ਼ੁੰਭ ਕੰਮ ਮੰਨਿਆ ਨਹੀਂ ਜਾਂਦਾ। ਪਰ ਤੁਸੀਂ ਦੇਖਿਆ ਹੋਏਗਾ ਵੈਸੇ ਅਗਰ ਅਸੀਂ ਸਾਈਡ ਚਲੀ ਜਾਈਏ ਤੇ ਉੱਥੇ ਤੇ ਡਾਰਕ ਚੌਕਲੇਟਸ਼ ਕੁਕੀ ਵਗੈਰਾ ਯਾਂ ਜਿਵੇਂ ਕੈਹ ਸਕਦੇ ਹੋ ਤੁਸੀਂ ਮਫਿਨ ਇਹ ਸਾਰੀ ਚੀਜ਼ਾਂ ਵੀ ਹੁੰਦੀਆਂ ਜਿਵੇਂ ਕਹਿੰਦੇ ਆ ਕਿ ਉਹ ਨਾ ਸਾਡੇ ਬੋਡੀ ਦੇ ਅੰਦਰ ਜਿਵੇਂ ਕਹਿੰਦੇ ਆ ਖੁਸ਼ੀ ਦੇ ਹਾਰਮੋਨਸ ਬਣਾਉਂਦੀ ਹੈਗੀ ਨਾਲ ਤਣਾਵ ਨਾ ਸਾਡਾ ਕੰਮ ਕਰਦੀਆਂ। ਦੇਖੋ ਖਾਣ-ਪੀਣ ਤੇ ਸਾਡੀ ਲਾਈਫ ਚ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਖਾਣਾ-ਪੀਣੇ ਵਾਸਤੇ ਤੇ ਕਿਉਂਕਿ ਇਨਸਾਨ ਨੂੰ ਅਗਰ ਜੀਣਾ ਹੈ ਤੇ ਖਾਣਾ ਤੇ ਖਾਣਾ ਹੀ ਪਏਗਾ ਨਾ।
ਬਿਲਕੁਲ-ਬਿਲਕੁਲ ਗੱਲ ਸਹੀ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਹੋਈ ਤਾਂ ਚਲੋ, ਸਤ ਸ਼ੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।